ਹਾਂਜੀ
ਸਾਲ
ਹੋਰ ਸੁਣਾਓ ਠੀਕ ਠਾਕ?
ਹਾਂਜੀ, ਠੀਕ ਆ ਤੁਸੀਂ ਤੁਸੀਂ ਦੱਸੋ ਸਭ ਠੀਕ?
ਅਸੀਂ ਠੀਕ ਠਾਕ ਆ।
ਅੱਛਾ, ਕੀ ਬਣਦਾ ਪਿਆ?
ਕੁਛ ਨੀ ਬੈਠੇ ਹੀ।
ਅੱਛਾ।
ਮ ਨਹੀਂ ਮੈਨੂੰ ਲੱਗਾ, ਇੰਨੇ ਟੀ ਵੀ ਟੂ ਵੀ ਲਾਇਆਂ ਹੋਣ।
ਹਾਂਜੀ, ਟੀ ਵੀ ਵੇਖਣ ਡਈ ਆ ਲਾ ਕੇ।
ਅੱਛਾ, ਅਹੀ ਵੀ ਲਾਇਆ ਹੀ। ਮੈਂ ਜਦੋਂ ਚੈਨਲ ਬਦਲਣ ਡਾਈ ਤੇ ਉਹ ਖ਼ਬਰਾਂ ਵਾਲਾ ਲੱਗ ਗਿਆ। ਤੇ ਫਿਰ ਖਬਰਾਂ ਸੁਣਨ ਡੈ ਪਈਆਂ ਆ।
ਅੱਛਾ, ਨਿਊਜ
ਹਾਂਜੀ- ਹਾਂਜੀ
ਅੱਛਾ, ਤੁਸੀ ਫੇਰ ਟੀਵੀ ਤੇ ਖ਼ਬਰਾਂ ਸੁਣਦੇ ਜੇ
ਹਾਂ ਪਰ ਟੀ ਵੀ ਤੇ ਸੁਣ ਲੈਂਦੇ ਕਈ ਵਾਰ ਜਦੋਂ ਟੈਮ ਨਾ ਹੋਏ ਜਾਂਦੇ ਜਾਂਦਾ ਵੱਡੇ ਫੋਨ ਤੇ ਵੀ ਵੇਖ ਲਈ ਦੀ ੲ
ਅੱਛਾ, ਆਹ ਫੋਨ ਤੇ ਵੀ ਓਦਾਂ ਖ਼ਬਰਾਂ ਆ ਜਾਂਦੀਆਂ ਨੇ ਅਖ਼ਬਾਰਾਂ ਤੇ ਵੀ ਆ ਜਾਂਦੀਆਂ ਨੇ
ਹਾਂ- ਹਾਂ ਇਹ ਵੀ ਗੱਲ ਹੈਗੀ ਤੁਸੀ ਕਿਥੇ ਵਹਿੰਦੇ ਜੇ
ਹਾਂਜੀ ਅਸੀ ਜਿਆਦਾ ਟੀਵੀ ਤੇ ਵੇਖ ਲੈਂਦੇ ਹਾਂ
ਅੱਛਾ, ਟੀ ਵੀ ਤੇ ਵੇਖਦੇ ਜ
ਐਲਡੀ ਤੇ ਵੀ ਵੇਖ ਲਈ ਦੀ ੲ ਕਦੀ ਫੋਨ ਨਾਲ ਤੇ ਵੇਖ ਲਈ ਦੀ ਹੈ
ਅੱਛਾ ਨਹੀ ਅਸੀ ਤੇ ਵੈਸੇ ਤੇ ਜਦੋਂ ਘਰੇ ਹੋਈ ਉਦੋਂ ਟੀ ਵੀ ਤੇ ਵੇਖੀ ਦੀ ਏ ਓਦਾਂ ਬਾਹਰ ਬੁਰ ਗਈ ਆ ਦ ਤੇ ਫੋਨ ਵੇਖ ਲਈ ਦੀਏ
ਹਾਂਜੀ।
ਹਾਂਜੀ ਖ਼ਬਰਾਂ ਦਾ ਇਹ ਆ ਨਾ ਵੀ, ਪਤਾ ਲੱਗਦਾ ਵੀ ਪੂਰੀ ਦੁਨੀਆਂ ਚ ਹੋਣ ਕੇ ਡਿਆ ਐ।
ਹਾਂਜੀ, ਇਹ ਤੇ ਗੱਲ ਹੈਗੀ ਐਂ।
ਹਹ ਕੀ ਬਨਣ ਡਿਆ ਵਾ, ਇਹ ਸਾਰਿਆਂ ਕੋਲ ਪਤਾ ਲੱਗ ਜਾਂਦਾ। ਨਹੀਂ ਤਾਂ ਕਦੇ ਕਦੇਂ ਜਦੋਂ ਘਰੇ ਬੈਠੇ ਹੋਈਏ ਤਾਂ ਪਤਾ ਨਹੀਂ ਲੱਗਦਾ, ਕਿ ਆਸੇ ਪਾਸੇ ਹੋਣ ਕੀ ਡਿਆ।
ਹਾਂਜੀ, ਚਲੋ ਟੀਵੀ ਦਾ।
ਹਾਂਜੀ-
ਟੀ ਵੀ ਦਾ ਇਹ ਵੈ ਨਾ ਵੀ ਬੰਦਾ ਸਾਹਮਣੇ ਦੂਰੋਂ ਲਾ ਕੇ ਵਹਿੰਦਾ ਰਹਿੰਦਾ ਇੱਕ ਨਿਗਾਹ ਤੇ ਨੀ ਅਸਰ ਪੈਂਦਾ
ਹਾਂ- ਹਾਂ ਉਹ ਵੀ ਗੱਲ ਹੈਗੀ ਆ ਨਹੀ ਪੈਂਦਾ
ਇਕ ਇਹ ਗੱਲ ਹੈ ਵੀ ਚਲੋ ਜਿਹੜੀ ਟੀ ਵੀ ਤੇ ਇੱਕ ਵਾਰੀ ਫਟਾਫਟ ਮਤਲਬ ਖ਼ਬਰ ਲੰਘ ਜਾਂਦੀ ਇਹ ਨਾ ਬਾਰ- ਬਾਰ ਨ ਨਾ ਆਉਂਦੀ ਹੈਗੀ
ਹਾਂ ਕਦੇ- ਕਦੇ ਆਉਂਦੀ ਕਦੇ ਕਦੇ ਉਹ ਹੈਡਲਾਈਨ ਜੀ ਦੇ ਦਿੰਦੇ ਆ ਉਹ ਫਿਰ ਅ ਬਾਰ- ਬਾਰ ਨ ਆਉਂਦੀ ਹੈਗੀ ਹਾਂ ਮੈਂ ਤੇ ਫੋਨ ਤੇ ਵਹਿੰਦੀ ਹਾਂ, ਤੇ ਅਖ਼ਬਾਰ ਅਖਬੂਰ ਤੇ ਪਹਿਲਾਂ ਦੇ ਜ਼ਮਾਨੇ ਚ ਹੁੰਦੀ ਸੀ ਲੈਂਦੇ ਸੀ ਲੋਕੀ ਹੁਣ ਤੇ ਘ ਲੋਕੀ ਘੱਟ ਗਏ ਆ
ਹਾਂਜੀ
ਹਨਾ ਕਈ ਕਈ ਲੈਂਦੇ ਆ ਅਖਬਾਰ, ਤੁੂਸੀ ਲੈਂਦੇ ਜੇ
ਅਖ਼ਬਾਰ, ਹਾਂਜੀ ਇੱਧਰ ਲਵਾਈ ਸੀ ਅੱਗੇ ਵੀ ਜੇ ਥੋੜਾ ਕੁ ਟਾਈਮ
ਅੱਛਾ
ਤੇ ਉਹਦਾ ਅਖ਼ਬਾਰ ਵੀ ਚੰਗੀ ਹੈ, ਚਲੋ ਬੰਦਾ ਜਦੋਂ ਟਾਈਮ ਲੱਗੇ, ਉਦੋਂ ਬਹਿ ਕੇ ਪੜ੍ਹ ਲਏਣ ਨਾਲੇ ਅਖ਼ਬਾਰ ਤੋਂ ਹੋਰ ਵੀ ਕਈ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ, ਪੜ੍ਹਨ ਵਾਸਤੇ ਹਾਂ
ਲੋਟਰੀ ਲਾਟਰੀ ਦਾ ਵੀ ਹੁੰਦਾ ਵਾ, ਇਹ ਗੱਲ ਤਾਂ ਹੈਗੀ ਆ
ਅਖਬਾਰ ਤੇ ਓਦਾਂ ਵਧੀਆ ੲ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਕਈ ਮਤਲਬ ਹਾਨੂੰ ਨਹੀਂ ਵੀ ਜਿੰਹਨਾਂ ਦਾ ਪਤਾ ਉਹ ਵੀ ਹਾਨੂੰ ਵਿਚੋ ਦੇਖ
ਹਾਂ- ਹਾਂ ਉਹ ਨਵੀਆਂ- ਨਵੀਆਂ ਚੀਜ਼ਾਂ ਵੀ ਅਖ਼ਬਾਰ ਤੇ ਲਿਖੀਆਂ ਹੁੰਦੀਆਂ ਵ, ਇਹ ਵੀ ਗੱਲ ਹੈ ਪਰ ਗੱਲ ਇਹ ਨਾ ਵੀ, ਜੇ ਆਪਾਂ ਖ਼ਬਰਾਂ ਵੇਖਣ ਡਹ ਤੇ ਖ਼ਬਰਾਂ ਹੋਣੀਆਂ ਸਹੀ ਚਾਹੀਦੀਆਂ ਵਾ ਕਈ ਵਾਰ ਤੇ ਆਪ ਨੈਟ ਤੇ ਝੂਠੀਆਂ ਈ ਖ਼ਬਰਾਂ ਹੁੰਦੀਆਂ
ਹਾਂਜੀ, ਨਹੀਂ ਇਹ ਯੂਟਿਊਬ ਤੇ ਤੇ ਜਿਹੜੀਆਂ ਖ਼ਬਰਾਂ ਹੁੰਦੀਆਂ ਨਾ ਇਹ ਤੇ ਥੋੜੀਆਂ, ਗ਼ਲਤੀ ਹੁੰਂਦੀਆਂ ਨੇ ਸਹੀ ਨਹੀਂ ਹੁੰਦੀਆਂ ਹੈਗੀਆਂ
ਹਾਂ- ਹਾਂ ਇਹ ਵੀ ਗੱਲ ਹੈਗੀ, ਮੈਂ ਤੇ ਉਹ ਪੀਟੀ ਸੀ ਨਿਊਜ਼ ਜਿਹੜਾ ਡਾਊਨਲੋਡ ਕੀਤਾ ਵਾ ਉਹ ਤੇ ਵਹਿੰਨੀ ਆ, ਉਹ ਤੋਂ ਬਾਅਦ ਲੱਗ ਜਾਂਦਾ ਵਾ ਜਿਹੜੇ ਵੀ ਨਵੀਂ ਖਬਰ ਹੁੰਦੀ
ਤਾਂ ਅਖ਼ਬਾਰ ਵਾਲੀ ਵੀ ਸਹੀ ਹੁੰਦੀ ਹੈ ਖ਼ਬਰ ਜਦੋਂ ਵੀ ਮਤਲਬ ਜਿਹੜੀ ਅਖ਼ਬਾਰ 'ਚ ਖ਼ਬਰ ਆਂਦੀ ਉਹ ਵੀ ਸ ਸੱਚੀ ਹੁੰਦੀ ਆ ਤੇ ਟੀ ਵੀੀ ਵਾਲੀ ਵੀ ਸੱਚੀ ਹੁੰਦੀ ਆ
ਹਾਂ ਟੀ ਵੀ ਵਾਲੀ ਵੀ ਹੁੰਦੀ ਪਰ ਜਿਹੜੀ ਆ ਯੂਟਿਊਬ ਦੀ ਆਉਂਦੀ ਆ ਜਾਂ ਉਹ ਕੀ ਕਹਿੰਦੇ ਨੇ ਵੱਖ ਵੱਖ ਸਾਈਟਾਂ ਹੁੰਦੀਆਂ ਨਾ ਕਈ ਨਕਲੀ ਹੁੰਦੀਆਂ ਉਹ ਵੀ ਗ਼ਲਤ ਦਿੰਦੀਆਂ ਵਾ ਅਫਵਾਹ ਫੈਲਾ ਦਿੰਦੀਆਂ ਵਾ
ਆਹੋ
ਉਹ ਕਈ ਫੇਸਬੁੱਕ ਤੇ ਗ਼ਲਤ ਉਹ ਕੀ ਕਹਿੰਦੇ ਨੇ ਗ਼ਲਤ ਹੁੰਦੇ ਆ ਗਲਤ ਚੈਨਲ ਬਣਾਏ ਹੁੰਦੇ ਆ ਤੇ ਉਹ ਅਹ ਪੂਰੇ ਜਅਲੀ ਖ਼ਬਰਾਂ ਹੀ ਫੈਲਾਉਣ ਡ ਹੁੰਦੇ
ਹਾਂਜੀ
ਫੋਨ ਤੇ ਮਤਲਬ ਜਿਆਦਾ ਤਾਂ ਨੀ ਵੇਖੀ ਦਾ ਉਦਾਂ ਤਾਂ ਘਰੇ ਈ ਵੇਖੀ ਦਾ
ਆਹੋ ਇਹ ਤੇ ਗੱਲ ਹੈ ਸਗੋਂ ਅਖਬਾਰ ਵਧੀਆ ਬੰਦਾ ਜਦੋਂ ਟੈਮ ਲੱਗੇ ਘੜੀ ਲਾ ਲੇ ਪੜ ਲੇ ਨਾਲੇ਼ ਟੈਮ ਪਾਸ ਹੋ ਜਾਂਦਾ ਆਪਣਾ।
ਪਰ ਫੂਨ, ਫੂਨ ਦਾ ਏ ਨਾ ਭਈ, ਜਿੱਥੋਂ ਮਰਜੀ ਬੰਦਾ ਹੋਏ, ਤੇ ਵੇਖ ਲੇਂਦਾ ਵੇ।
ਹੂੰ
ਹਾਂ, ਏ ਵੀ ਗੱਲ ਹੈਗੀ ਏ, ਠੀਕ ਐ ਕੋਝ ਨੀ ਮਤਲਬ
ਹਾਂਜੀ, ਕੇੜੇ ਚੈਨਲ ਦੀਆਂ ਖ਼ਬਰਾਂ ਵੇਖਣ ਡੇ ਤੂਹੀਂ
ਓਹੀ ਪੀਟੀ ਸੀ ਨਿਊਜ਼ ਮੈਂ ਕੈਨ ਡਈ ਨਾ
ਠੀਕ ਐ, ਪੀਟੀ ਸੀ ਹਾਂਜੀ ਓਥੇ ਵੀ ਸੀਗੀ ਖ਼ਬਰਾਂ ਔਦੀਆਂ ਓਦਾਂ ਣਾ, ਪੀਟੀ ਸੀ ਨਿਊਜ ਤੇ ਵੀ।
ਸਈ ਔਂਦੀਆਂ ਹੋਰ ਵੀ ਚੀਜਾ ਬੜੀਆਂ ਔਂਦੀਆਂ ਵਾ। ਹੂੰ
ਏ ਦਾ ਪੀ ਅਖ਼ਬਾਰ ਆ, ਵੀ ਜਿੱਦਾਂ ਆੱਜ ਸਵੇਰੇ ਆਈ ਏ ਤੇ ਅਗਲੇ ਦੇਣ ਸਵੇਰੇ ਔਣੀ ਏ। ਟੀ ਵੀ ਦੇ ਤੇ ਨਾਲੋਂ ਨਾਲ਼ ਈ। ਜੋ ਲਗਾਤਾਰ ਹੋਣ ਡੇਆਂ, ਖ਼ਬਰਾਂ ਨਾਲੋ਼ ਨਾਲ਼ ਈ ਆਈ ਜਾਂਦੀਆਂ।
ਹਾਂ ਖ਼ਬਰਾਂ ਨਾਲ਼ ਈ ਔਦੀਆਂ ਨੇ, ਏ ਵਦੀਆ ਗੱਲ ਵੈਹੇ। ਨਾਲੋ਼, ਨਾਲ਼ ਕਈ ਪਰਾਣੀਆਂ ਖ਼ਬਰਾਂ ਵੀ ਦੇ ਦੀਂਦੇ, ਖਬਰ ਅਖ਼ਬਾਰ ਦਾ ਏ ਆ ਵੀ ਤਾਆ ਖਬਰ ਆਉਂਦੀ ਆ। ਜੋ ਚੀਜ਼ ਅੱਜ ਹੋਈ ਆ, ਓ ਕੱਲ ਆ ਜਾਣੀ ਏਦਾਂ ਕਦੇ, ਕਦੇ ਹਣਾਂ ਸਵੇਰ ਦੀਆਂ ਖ਼ਬਰਾਂ। ਹਾਂ, ਹੋਰ ਦੱਸੋ?
ਤੇ ਅਖ਼ਬਾਰ ਵੀ ਲਵਾਈ ਜੇ? ਠੀਕ ਏ, ਅਖ਼ਬਾਰ ਵਾਲੇ਼ ਨੂੰ ਵੀ ਪੈਹੇ ਦੇਣੇ ਹੁੰਦੇ, ਤੇ ਫੇਰ ਜੇ ਨਾ ਪੜਨੀ ਟੈਮ ਲੱਗੇ ਤੇ ਫੇਰ ਪੈਹੇ ਇਦਾਂ ਈ ਜਾਣੇ ਨੇ ਨਾ।
ਹਾਂ, ਹਾਂ ਓਹੀ ਅਖਬਾਰ ਦਾ ਏਹੀ ਏ ਨਾ।
ਇੱਕ ਵਾਰ ਰੋਜ ਪੜੋ, ਘਰ ਰੈ ਕੇ ਤੇ ਫੇਰ ਈ ਆਨਾ।
ਪੇਅਲੇ ਦੇ ਜਮਾਨੇ ਚ ਪੜਦੇ ਹੁੰਦੇ ਹੀ ਨਾ, ਨਾਲ ਚਾਹ ਦਾ ਕੱਪ ਫੜੇਆ ਹੋਣਾ ਨਾਲ ਐਕਾਂ ਲਾਈਆਂ ਦਾ ਨਾਲ਼ ਪੜਨ ਡੇਂ ਹੁੰਦੇ ਹੀ, ਊਂ ਪਰ ਹੋਣ ਨੀਂ ਪੜੀ ਦਾ ਹੁੰਦਾ।
ਹੋਣ ਤਾ ਬੋਤੇ ਲੋਕੀ ਨੇ ਵੀ ਤੁਰੇ, ਤੁਰੇ ਜਾਂਦੇ ਫੋਨਾਂ ਤੇ, ਖ਼ਬਰਾਂ ਪੜ ਲੈਂਦੇ ਨੇ ਅੱਜ
ਹਾਂ, ਓ ਨਾਲੇ਼ ਖਬਰ ਭਾਏ ਦੋ ਮਿੰਟ ਹੋਏ ਇੱਕ ਸੇਕੇਂਟ ਹੋਏਆ, ਹੋ ਤੇ ਫੈਲ਼ ਪੈਲਾ ਜਾਂ ਆ ਫੂਨਾਂ ਕਰਕੇ ਫੈਲਦੀ ਆ।
ਫੋਨਾਂ ਕਾਰਕੇ ਜੈਦਾ ਫੈਲਦੀ ਆ।
ਹੂੰ, ਭਾਏ ਓ ਗ਼ਲਤ ਹੋਏ ਸਹੀ ਹੋਏ, ਫੈਲ ਪੈਲ ਜਾਂਦੀ।
ਹਾਂਜੀ।
ਹਾਂ, ਏ ਵੀ ਗੱਲ ਆਈ, ਅਖ਼ਬਾਰ ਦਾ ਏ ਆ ਬੀ ਬੰਦਾ ਰੋਜ ਪੜਦਾ ਹੂੰਦਾ ਨਾ। ਓਣ ਥੋੜਾ ਜੇਆ ਗੇਆਨ ਵੀ ਹੁੰਦਾ ਈ। ਹਣਾ ਨਵੀਆਂ, ਨਵੀਆਂ ਚੀਜਾ ਵੀ ਸਿੱਖਨ ਨੂੰ ਮਿਲਦੀਆਂ
ਹੂੰ, ਨਈ ਅਖ਼ਬਾਰ ਤੇ ਤੇ ਬੋਤ ਕੋਝ ਸਿੱਖਨ ਨੂੰ ਮਿਲਦਾ ਨੀਰੀਆਂ ਦੂਜੀਆਂ ਖ਼ਬਰਾਂ। ਹੁੰਦੀਆਂ ਹੈਗੀਆਂ ਸਿੱਖਣ ਵਾਲੀ਼ਆਂ ਵੀ ਬੋਤ ਖ਼ਬਰਾਂ ਔਦੀਆਂ ਨੇ ਓਦੇ ਤੇ ਤੇ।
ਤੇ ਔਦੀਆਂ ਫੂਨ ਤੇ ਵੀ ਔਂਦੀਆ ਪਰ ਕਈ ਲੋਕੀ ਜੇੜਾ ਹੈਗਾ ਨਾ ਜਾਲੀ ਖਬਰਾਂ ਫ ਤੇ ਫੇਰ ਏਦੇ ਕਰਕੇ ਨਕਸਾਨ ਹੁੰਦਾ ਵਾ।
ਹਾਂਜੀ-ਹਾਂਜੀ।
ਤੁਹੀਂ ਕੇੜਾ ਚੈਨਲ ਵੇਖਦੇ ਓ, ਓਹੀ ਪੀ ਟੀ ਸੀ ਨਿਊਜ਼?
ਹਾਂਜੀ, ਏਹੀ ਦੋ ਚੈਨੀ ਨੇ ਪੀਟੀ ਸੀ ਨਿਊਜ਼। ਪੀ ਟੀ ਸੀ ਪੰਜਾਬੀ ਏਥੇ, ਖ਼ਬਰਾਂ ਔਦੀਆਂ ਨੇ ਦੋ ਤਿੰਨਾਂ ਚੈਨਲਾ਼ ਤੇ।
ਹਾਂ, ਏਕ ਉਹ ਵੀ ਹੈਗਾ ਵਾ, ਚਾੜਦੀ ਕਲਾਂ ਤੋਂ ਅੱਗੇ ਹੈਏ।
ਹਾਂਜੀ ਇੱਦਾਂ ਦੋ ਤਿੰਨ ਚੈਨਲ ਹੈਗੇ ਨੇ।
ਆਹੋ ਇਹ ਸਹੀ ਦੱਸਦੇ ਜਿਹੜੀਆਂ ਖ਼ਬਰਾਂ ਹੁੰਦੀਆਂ।
ਟੀ ਵੀ ਤੇ -ਤੇ ਬੱਚੇ ਖ਼ਬਰਾਂ ਸੁਣਨੇ ਨੀ ਦਿੰਦੇ ਜਦੋਂ ਘਰ ਹੁੰਦੇ ਨੇ ਬਸ ਫੋਨ ਤੇ ਚੱਲ ਹੈ। ਘੜੀ ਵੇਖ ਲਈਏ।
ਇਹ ਵੀ ਗੱਲ ਹੈਗੀ ਆ। ਤਾਂ ਸਾਡੇ ਘਰੇ ਵੀ ਕੋਈ ਨੀ ਇਨਾ ਵਹਿੰਦਾ ਵਹਿੰਦੇ ਹੈਗੇ ਕਦੇ ਕਦੇ ਹੈ ਜੇ ਵੇਖ ਲੋ ਨਹੀਂ ਤਾਂ ਸਾਰੇ ਫੋਨਾਂ ਤੇ ਵੇਖ ਲੈਂਦੇ।
ਕੱਲੀ ਹੋਵਾਂ ਘਰ ਤੇ ਫੇਰ ਮੈਂ ਵੇਖ ਲੈਣੀ ਆ ਟੀ ਵੀ ਤੇ ਖ਼ਬਰ ਨੀ ਤੇ ਜ਼ਿਆਦਾ ਤੇ ਫਿਰ ਮੈਂ ਫੋਨ ਤੇ ਵਹਿੰਦੀ ਆ ਫੋਨ ਤੇ ਤੁਹਾਨੂੰ ਪਤਾ ਪੂਰੀ ਸੱਚੀ ਖ਼ਬਰ ਨੀ ਹੁੰਦੀ ਹੈਗੀ
ਹਾਂ ਇਹ ਵੀ ਗੱਲ ਹੈ ਖ਼ਬਰਾਂ ਵੇਖਣ ਦਾ ਪਤਾ ਕੀ ਹੈ ਓਦਾਂ ਦਾ ਬੰਦਾ ਘਰੇ ਰਹਿੰਦਾ ਤੇ ਕੁੱਝ ਪਤਾ ਨੀ ਹੁੰਦਾ। ਪਰ ਜਦੋਂ ਵੇਖਣ ਡਵੇ ਤੇ ਫੇਰ ਝੱਸ ਵੀ ਪੈ ਜਾਂਦਾ ਤੇ ਨਾਲ ਬੰਦੇ ਨੂੰ ਇਹ ਹੁੰਦਾ ਵੀ ਲਾਗੇ ਦੁਆਲੇ ਹੋਣ ਕੀ ਡਿਆ। ਹਨਾ ਦੂਰ-ਦੂਰ ਬੈਠੇ ਪਤਾ ਲੱਗ ਜਾਂਦਾ।
ਹੁਣ ਤੇ ਖ਼ਬਰਾਂ ਵਾਧੂ ਮ ਮਿੰਟ-ਮਿੰਟ ਤੇ- ਤੇ ਕੋਈ ਨਾ ਕੋਈ ਨਵੀਂ ਖ਼ਬਰ ਆ ਹੀ ਜਾਂਦੀ ਆ ਨਾ।
ਉਹ ਕਿੱਥੋਂ-ਕਿੱਥੋਂ ਕਿਹੜੇ-ਕਿਹੜੇ ਹਿੱਸੇ ਤੋਂ ਆਉਂਦੀ ਆ ਵੱਖ-ਵੱਖ
ਹਾਂਜੀ
ਹਨਾ ਤੁਸੀਂ ਦੱਸੋ ਏਧਰ ਦੀ ਕੋਈ ਨਵੀਂ ਤਾਜ਼ੀ ਖ਼ਬਰ ਕੋਈ
ਨਵੀ ਤਾਂ ਜੀ ਕੋਈ ਨੀ ਜਿੱਦਾਂ ਸੁਣੀ ਚਾਹੀਦੀਆਂ ਨੇ ਫਲਾਣੇ ਤਾਂ ਬੰਦਾ ਮਰ ਗਿਆ ਗੋਲੀਆਂ ਮਾਰ ਫਿਰ ਲੜਾਈ ਹੋ ਗਈ। ਇਹੋ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਬਾਰ-ਬਾਰ ਇਹ ਤੇ ਜ਼ਿਆਦਾ ਇਹੋ ਹੀ ਸੁਣੀ
ਹਾਂ ਅੱਜ ਕੱਲ ਤੇ ਦਸ ਰੁਪਏ ਪਿੱਛੋਂ ਹੀ ਬੰਦਾ ਮਾਰ ਦਿੰਦੇ।
ਹਾਂ ਉਹੀ ਨਾ ਫਲਾਣੇ ਥਾਂ ਝਗੜਾ ਹੋਇਆ ਪੈਲੀ ਦਾ ਜ ਗੋਲੀ ਚੱਲ ਗਈ ਬੰਦਾ ਮਰ ਗਿਆ। ਢੀਗੜੇ ਤਾਂ ਏਦਾਂ ਬਹੁਤ ਬੰਦੇ ਏਦਾਂ ਦੁਨੀਆਂ ਮਰਨ ਡਈ ਏ। ਝਗੜਿਆਂ ਦੇ ਨਾਲ ਮਰਲੇ- ਮਰਲੇ ਦੀ ਪੈਲੀ ਤੋਂ ਇਹੋ ਹੀ ਜਿਆਦਾ ਖ਼ਬਰਾਂ ਆਉਂਦੀਆਂ ਰਹਿੰਦੀਆਂ ਟੀ ਵੀ 'ਚ
ਇਹੀ ਆਉਂਦੀਆਂ ਵਾ ਹੋਰ ਤਾਂ ਇੰਨੀਆਂ ਨ ਆਉਂਦੀਆਂ ਹੈਗੀਆਂ ਆ। ਆਹ ਹੁਣੇ ਖ਼ਬਰ ਆਈ ਮਾਨਸਾ ਤੋਂ ਉਹਰ ਆਪ ਮਤਲਬ ਕਿ ਉਹ ਆਤਮ ਹੱਤਿਆ ਕਰ ਲਈਏਦੇ।
ਹਾਂਜੀ ਇੱਕ ਆਉਣ ਹੀ ਨਾ ਵੀ ਮਾਂ ਨੇ ਤਿੰਨ ਬੱਚੇ ਮਾਰ ਦਿੱ ਤੇ ਮੁੜ ਕੇ ਆਪ ਹੀ ਮਤਲਬ ਫਾਹ ਲੈ ਕੇ ਤੇ ਮਰ ਗਈ ਹੈ ਹਾਂਜੀ ਇਹ ਟੀ ਵੀ ਤੇ ਖ਼ਬਰ ਆਉਣ ਡਈ ਹੀ।
ਹੋਰ ਵੀ ਬੜੀਆਂ ਆਉਂਦੀਆਂ ਵਾਂ ਪਰ ਇਹ ਕੁੱਝ ਜ਼ਿਆਦਾ ਆਉਂਦੀਆਂ ਇਹੋ ਜਿਹੀਆਂ।
ਹਾਂਜੀ ਨਹੀਂ ਆਹ ਤੇ ਜਿਆਦਾ ਹੀ ਹੁਣ ਮ ਮਤਲਬ ਦੁਨੀਆਂ ਤੇ ਏਦਾਂ ਹੋਣ ਡਿਆ।
ਖ਼ਬਰਾਂ ਨਾਲ ਇਹ ਹੁੰਦਾ ਨਾ ਕਿ ਬੰਦੇ ਨੂੰ ਪਤਾ ਲੱਗਦਾ ਵਾ।
ਪਤਾ ਲੱਗ ਜਾਂਦਾ ਵੀ ਦੁਨੀਆਂ ਤੇ ਕੀ ਹੋਣ ਡਿਆ। ਦੁਨੀਆਂ ਦੇ ਕੀ ਨਹੀਂ ਕਿੱਥੇ ਕੀ ਹੋਇਆ ਜੇ ਖ਼ਬਰਾਂ ਨਾ ਆਉਣ ਤੇ ਕਿਸੇ ਨੂੰ ਕੀ ਪਤਾ ਲੱਗਦਾ ਹਨਾ।
ਕੁੱਝ ਨੀ ਪਤਾ ਲੱਗਦਾ ਹੁਣ ਜੇ ਅਸੀਂ ਦੋ ਤਿੰਨ ਦਿਨ ਖ਼ਬਰਾਂ ਨਾ ਸੁਣਏ ਤੇ ਕੀ ਕਿੱਥੋਂ ਦਾ ਕੋਈ ਚੀਜ਼ ਕਿੱਥੋਂ ਹੋ ਜਾਂਦੀ ਐ।
ਹਾਂਜੀ ਹੁਣ ਤੇ ਕੋਈ ਮਗਰੋਂ ਇਹੋ ਜਿਹੀ ਕੋਈ ਚਾਂਸ ਹੁੰਦਾ ਵਾ ਖ਼ਬਰ ਪਹਿਲਾਂ ਪ ਫੈਲ ਜਾਂਦੀ ਟੀ ਵੀ ਤੇ ਫੋਨਾਂ ਦੇ ਮਿੰਟੋ ਮਿੰਟੀ
ਟੀ ਵੀ ਤੇ ਫੋਨਾਂ ਤੇ ਉਹ ਵੇਖਿਆ ਹੋਣਾ ਕਿੱਦਾਂ ਦੇ ਲਾਏ ਹੁੰਦੇ ਉਨਾਂ ਨੇ
ਕਿਤੇ ਵੀ ਬੰਦਾ ਬੈਠਾ ਮਿੰਟੋ ਮਿੰਟੀ ਖ਼ਬਰ ਪਹੁੰਚ ਜਾਂਦੀ ਫਲਾਨੇ ਜ਼ਿਲ੍ਹੇ 'ਚ ਪਿੰਡ 'ਚ ਸ਼ਹਿਰ ਚ ਆ ਕੰਮ ਹੋ ਗਿਆ। ਬਾਰ ਦੇ ਦੇਸਾਂ ਤੱਕ ਵੀ ਮਤਲਬ ਖ਼ਬਰ ਪਹੁੰਚ ਜਾਂਦੀ ਆ।
ਕਿਤੇ ਨਾ ਕਿਤੇ ਚੰਗਾ ਵਾ ਨਾ ਫੋਨਾ 'ਚ ਵੀ ਖ਼ਬਰਾਂ ਹੁੰਦੀਆਂ।
ਹਾਂ, ਫਾਇਦਾ ਵੀ ਏ ਫੋਨਾਂ ਤੇ ਵੀ ਫਾਇਦਾ ਵਾ, ਵੀ ਚਲੋ ਖ਼ਬਰ ਮਿੰਟੋ-ਮਿੰਟੀ ਪਹੁੰਚ ਜਾਂਦੀ ਏ ਸਾਰੇ ਥਾਂ ਤੇ
ਖ਼ਬਰ ਵੀ ਫੈਲ ਜਾਂਦੀ ਓ ਵੀ, ਨੁਕਸਾਨ ਆ।
ਗਲਤ ਵੀ ਫੈਲਦੀ ਹੈ। ਕਈ ਸਹੀ ਵੀ, ਮਤਲਬ, ਸਹੀ ਵੀ ਫੈਲਦੇ ਤੇ, ਗਲਤ ਵੀ ਫੈਲਦੀ ਆ।
ਹਾਂ, ਕਈ ਗਲਤ ਵੀ ਫੈਲਦੀ ਆ। ਅਹ ਖ਼ਬਰਾਂ ਦਾ ਇਹ ਆ ਵੀ, ਲੋਕਾਂ ਨਾਲ ਕੀ ਹੋਣ ਡਿਆ ਵਾ। ਕਿਨਾ ਕਰਦੇ ਉਹ ਫਰੋਡ ਜਿਹਾ ਹੋਜੇ, ਇਹ ਚੀਜ਼ਾਂ ਦਾ ਵੀ ਪਤਾ ਲੱਗ ਜਾਂਦਾ ਵਾ।
ਹਾਂਜੀ।
ਚੋਰੀ ਹੋ ਗਈ ਕਿਤੇ, ਕਿਤੇ ਕੁੱਝ ਹੋ ਗਿਆ, ਏਦਾਂ ਲੋਕ ਸਤਰਕ ਹੋ ਜਾਂਦੇ ਆ।
ਚਲੋ, ਠੀਕ ਹੈ, ਫਿਰ। ਫਿਰ ਕਰਾਂਗੀ ਕਾਲ, ਮੈਂ ਹਾਂਜੀ, ਸਤਿ ਸ਼੍ਰੀ ਅਕਾਲ।